ਹੈਲੋ।
ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ ਸਤਿ ਸ਼੍ਰੀ ਅਕਾਲ ਹੋਰ ਕੀ ਹਾਲ।
ਬਸ ਵਧੀਆ ਤੁਸੀਂ ਸੁਣਾਓ ਤੁਹਾਡਾ ਕੀ ਹਾਲ ਹੈ।
ਬਸ ਵਧੀਆ ਠੀਕ ਆ।
ਮੈਂ ਤੁਹਾਨੂੰ ਨਾ ਇੱਕ ਕੰਮ ਸੀਗਾ ਤਾਂ ਹੀ ਉਹ ਕਾਲ ਕੀਤਾ ਸੀ ਉਹਨੇ। ਫਰੀ ਹੋ ਨਾ ਗੱਲ ਹੋ ਸਕਦੀ ਹੈ ਨਾ?
ਹਾਂਜੀ- ਹਾਂਜੀ ਪੁੱਛੋ।
ਅੱਛਾ ਮੈਂ ਇਹ ਪੁੱਛਣਾ ਚਾਹ ਰਹੀ ਸੀ ਕਿ ਮੈਨੂੰ ਤੁਸੀਂ ਦੱਸ ਰਹੇ ਸੀ ਨਾ ਤੁਸੀਂ ਬੇਟੇ ਦਾ ਸਟੱਡੀ ਲੋਨ ਕਰਵਾਇਆ ਹੈਗਾ ਹੈ।
ਹਾਂਜੀ ਕਰਾਇਆ ਉਹਨੇ।
ਤੇ ਥੋੜ੍ਹਾ ਉਹਦੇ ਬਾਰੇ ਦੱਸੋਗੇ ਕਿੱਦਾਂ ਕੀ ਪ੍ਰੋਸੈਸ ਸੀਗਾ ਕਿੱਦਾਂ ਕੀ ਤੁਸੀਂ ਕੀਤਾ ਡਾਕ? ਡੋਕਮੈਂਟ ਵਗੈਰਾ ਕੀ ਲੱਗੇ ਨੇ।
ਹਾਂ ਪਹਿਲੇ ਤੇ ਮੈਂ ਬੈਂਕ ਗਈ ਸੀ। ਅਤੇ ਬੈਂਕ ਜਾ ਕੇ ਮੈਂ ਗੱਲ ਕੀਤੀ ਬੇਟੇ ਦੇ ਐਜੂਕੇਸ਼ਨ ਲੋਨ ਵਾਸਤੇ ਮੈਨੂੰ ਲੋਨ ਚਾਹੀਦਾ ਐ। ਕੇਸ਼ਵ ਲੋਨ ਤੇ ਕਹਿੰਦੇ ਨੇ ਕਿ ਬੇਟਾ ਯੇ ਕੀ ਕਰਹਾ ਮੈਂ ਕਿਹਾ ਯੇ ਤੇ ਇੰਟਰ ਦੇ ਪੇਪਰ ਦੇਣੇ ਨੇ ਬੇਟੇ ਨੇ। ਤੇ ਕਹਿ ਰਹੇ ਸੀ ਉਹ ਕਿ ਪੇਪਰ ਦੇ ਲਏ ਤੇ ਉਹਦੀ ਮਾਰਕਸ਼ੀਟ ਮਨੂੰ ਦੋਗੇ ਤਾਂ ਫਿਰ ਲੋਨ ਹੋਏਗਾ ਮੈਂ ਕਿਹਾ ਚਲੋ ਠੀਕ ਹੈ ਤੇ ਜਦ ਬੇਟੇ ਨੇ ਇੰਟਰ ਕਰ ਲਿਆ ਮਾਰਕਸ਼ੀਟ ਆ ਗਈ ਤੇ ਉਹਦੀ ਮਾਰਕ ਸ਼ੀਟ ਮੈਂ ਨਿਕਲਵਾ ਕੇ ਆਨਲਾਈਨ ਹੀ ਉਹਨਾ ਨੂੰ ਉਹ ਦਿਖਾਈ ਉਹਦੇ ਬਾਅਦ ਬੇਟੇ ਨੇ ਜੇ ਵੀ ਕੀਤਾ ਸੀ ਤੇ ਜੇਈ ਦੇ ਉਹਨਾਂ ਨੇ ਪਰਸੈਂਟੇਜ ਪੁੱਛੇ ਓਦੇ ਡੋਕੂਮੈਂਟਸ ਤੇ ਲੱਗੇ ਦੀ ਉਹਨਾ ਨੂੰ ਮੈਂ ਹਾਂ ਮੂੰਹ ਨਾਲ ਐਵੇਂ ਮੈਂ ਉਹ ਨੂੰ ਦੱਸਿਆ ਸੀ ਕਿ ਏਟੀ ਪਰਸਟ
ਅੱਛਾ ਅੱਛਾ ਜੀ ਮੰਨ ਗਏ ਸੀਗੇ ਫਿਰ ਉਹਦਾ ਵੀ ਕੋਈ ਡਾਕੂਮੈਂਟੇਸ਼ਨ ਮੰਗਿਆ ਸੀ
ਨਹੀਂ ਹਣ ਦਾ ਮੰਗਿਆ ਨਹੀਂ ਸੀ। ਬਸ ਐਵੇਂ ਹੀ ਮੈਂ ਦੱਸਿਆ ਸੀ ਬਾਕੀ ਹਾਈ ਸਕੂਲ ਦੀ ਮਾਰਕਸ਼ੀਟ ਮੰਗੀ ਨੇ ਫਿਰ ਉਹ ਵੀ ਮੈਂ ਦਿੱਤੀ ਔਰ ਆਧਾਰ ਬੇਟੇ ਦਾ ਮੇਰਾ ਆਧਾਰ ਉਹਦੇ ਫਾਦਰ ਦਾ ਆਧਾਰ ਪੈੱਨ ਸਾਰਾ ਕੁੱਝ ਮੰਗਿਆ ਯਾ ਨੇ ਸਾਰਾ ਕੁੱਝ ਅਸੀਂ ਦੇ ਦਿੱਤਾ ਔਰ ਫੇਿਰ ਬੇਟੇ ਦਾ ਕਹਿੰਦੇ ਨੇ ਪੈਨ ਦੋ ਬੇਟਾ ਅਠਾਰਾਂ ਸਾਲ ਦਾ ਹੋਇਆ ਨੀ ਇਹ ਜੁਲਾਈ ਵਿੱਚ ਹੋਏਗਾ ਤੇ ਉਹਦਾ ਪੈਨ ਬਣਿਆ ਨਹੀਂ ਹੈ ਹਾਂ ਤੇ ਉਹਦੇ ਚੱਕਰ 'ਚ ਉਹਨਾਂ ਨੇ ਫਿਰ ਅਈਏ ਕਿਹਾ ਕਿ ਪੈੱਨ ਬਣਵਾਓ ਤੁਸੀਂ ਉਹਦੀ ਰਿਸਿਪਟ ਕਹਿੰਦੇ ਨੇ ਤੁਹਾਨੂੰ ਤੁਰੰਤ ਮਿਲ ਜਾਏਗੀ ਪੈਨ ਦੀ ਤੇ ਮੈਂ ਕਿਹਾ ਠੀਕ ਏ
ਕਹਿੰ ਹਾਂ ਤੇ ਕਹਿੰਦੇ ਨੇ ਪੈਨ ਬਣਵਾ ਲੋਗੇ ਓ ਉਹਦੇ ਬਾਅਦ ਤਾਂ ਲੋਨ ਮਿਲੇਗਾ ਮੈਂ ਕਿਹਾ ਠੀਕ ਹੈ ਜੀ ਮੈਂ ਕਿਹਾ ਕਿੰਨੇ ਪਰਸੈਂਟ 'ਤੇ ਮਿਲੇਗਾ ਕਹਿ ਰਹੇ ਸੀ ਕਿ ਦਸ ਪ੍ਰਸੈਂਟ ਤੇ ਮਿਲੇਗਾ ਮੈਂ ਕਿਹਾ ਬਹੁਤ ਜ਼ਿਆਦਾ ਵੇ ਆ ਤੇ ਬਾਕੀ ਦੂਜੇ ਬੈਂਕ ਵਿੱਚ ਤੇ ਅੱਠ ਸਾਡੇ ਅੱਠ ਪਰਸੈਂਟ ਏ ਤੇ ਕਹਿੰਦੇ ਨੇ ਨਹੀਂ ਸਾਡੇ ਬੈਂਕ ਵਿਚ ਤੇ ਦਸ ਪਰਸੈਂਟ ਈ ਏ ਤੇ ਫਿਰ ਮੈਂ ਦੂਜੇ ਬੈਂਕ ਵਿੱਚ ਗਈ ਉੱਥੇ ਮੈਂ ਪਤਾ ਕੀਤਾ ਉੱਥੇ ਵੀ ਉਹਨਾਂ ਨੇ ਸਾਰੇ ਡਾਕੂਮੈਂਟਸ ਮੰਗੇ ਆਧਾਰ ਪੈੱਨ ਵਗੈਰਾ ਹਾਈ ਸਕੂਲ ਦੀ ਇੰਟਰ ਦੀ ਮਾਰਕਸ਼ੀਟ
ਮਲਬ ਐਹ ਹੀ ਸਾਰਾ ਕੁਛ ਸਾਰਾ ਕੁਛ ਤੇ ਐਹ ਦੱਸ ਤੋ ਨਹੀਂ ਮੈਂ ਐਪ ਪੁੱਛਣਾ ਚਾਹ ਰਹੀ ਸੀ ਤੇ ਉਹ ਵਾਪਸ ਕਰਨ ਦਾ ਕੁੱਛ ਦੱਸਿਆ ਕਿ ਕਿੱਦਾਂ ਉਹ ਵਾਪਸ ਕਰਦਾ ਮਤਲਲਬ ਮਾਂ ਪਿਓ ਕਰਦੇ ਨੇ ਜਾਂ ਬੱ ਚਾ ਕਰਦਾ ਐ ਐਸਾ ਕੁਝ ਦੱਸਿਆ ਪੁੱਛਿਆ ਸੀ ਤੁਸੀਂ
ਹਾਂ, ਓਹ ਜੋ ਸਟੱਡੀ ਲੋਨ ਹੁੰਦੈ ਨਾ ਓਹ ਬੱਚਾ ਹੀ ਵਾਪਿਸ ਕਰੇਗਾ ਸਾਨੂੰ ਓਦੇ ਨਾਲ ਕੋਈ ਮਤ ਮਤਲਬ ਨੀ ਏ ਜਿਵੇਂ ਬੱਚੇ ਦਾ ਜੇ ਕੋਰਸ ਜਿਵੇਂ ਚਾਰ ਸਾਲ ਦਾ ਏ ਠੀਕ ਕੇਐ ਤੇ ਚਾਰ ਸਾਲ ਬੱਚੇ ਨੇ ਕੋਰਸ ਕੀਤਾ, ਕੋਰਸ ਕਰਨ ਦੇ ਬਾਦ ਪਲੱਸ ਇੱਕ ਸਾਲ ਤੁਹਾਨੂੰ ਹੋਰ ਦਿੰਦੇ ਨੇ ਔਦੀ ਜੋਬ ਵਾਸਤੇ ਬੱਚੇ ਦੀ ਜੋਬ ਲੱਗ ਜਾਏਗੀ ਔਦੇ ਬਾਦ ਹਾਂਜੀ, ਔਦੇ ਬਾਦ ਔਦੀ ਕਿਸ਼ਤਾਂ ਬੰਨੇਗੀ ਆ ਕਿਸ਼ਤਾਂ ਓਹ ਲੋਗ ਬਣਾ ਬਣਾਏਗੇ ਆਪੇ ਕਿ ਕਿੰਨੇ ਦਸ ਹਜ਼ਾਰ ਮੀਨੇ ਦਾ ਤੁਸੀਂ ਦੇਣਾ ਵੀਹ ਹਜ਼ਾਰ ਦੇਣੈ ਵੀ ਕਿੰਨਾ ਦੇਣਾ ਔਰ ਇਨ ਬਾਏ ਇੰਟਰਸਟ ਇੰਟਰਸਟ ਵੀ ਔਦੇ ਨਾਲ ਤੁਹਾਡਾ ਐਡ ਹੋ ਜਾਏਗਾ ਤੇ ਫਿਰ ਓਹ ਬੱਚਾ ਹੀ ਪੇ ਕਰੇਗਾ। ਹਾਂ, ਚਾਰ ਸਾਲ ਤੱਕ ਕੁਛ ਨੀ ਦੇਣਾ ਅਸੀਂ। ਚਾਰ ਸਾਲ ਤੱਕ ਕੁਛ ਨੀ ਦਿਨਾ ਸਿਬਿਲ ਤੁਹਾਡਾ ਅੱਛਾ ਹੋਏ ਪੈਰੈਂਟਸ ਦਾ ਸਿਵਿਲ ਮੰਗਦੇ ਨੇ, ਦੋਨਾਂ ਦਾ ਹਸ ਹਸਬੈਂਡ ਵਾਈਫ ਦੋਨਾਂ ਦਾ ਮੰਗੇਗੇ। ਬੱਚੇ ਦੇ ਦੋਨਾਂ ਮਾਂ-ਪਿਓ ਦਾ, ਸਿਵਿਲ ਅੱਛਾ ਹੋਏਗਾ ਓਸ ਬੇਸ ਤੇ ਹੀ ਬੱਚੇ ਨੂੰ ਲੋਨ ਮਿਲੇਗਾ, ਅਦਰਵਾਈਜ਼ ਲੋਨ ਕੈਂਸਿਲ।
ਅੱਛਾ, ਤੇ ਕਿੰਨੇ ਸਾਢੇ ਅੱਠ ਪਰਸੈਂਟ ਦੱਸ ਰਹੇ ਸੀ ਨਾ।
ਓਹ ਦਸ ਦੱਸ ਰਹੇ ਸੀ ਫਿਰ ਮੈਂ ਦੂਜੇ ਬੈਂਕ ਗਈ ਤੇ ਉਨਾਂ ਨੇ ਸਾਢੇ ਅੱਠ ਪਰਸੈਂਟ ਮੈਨੂੰ ਕਿਹਾ।
ਤੇ ਦੂਜੇ ਕਿਹੜੇ ਵਾਲੇ ਅ ਐਸ ਸਰਕਾਰੀ ਕੀ ਐ ਪ੍ਰਾਈਵੇਟ?
ਨਹੀਂ ਐ ਮੈਂ ਐਥੇ ਗਈ ਸੀ ਬੈਂਕ ਔਫ ਬੜੌਦਾ ਤੇ ਗਈ ਸੀ। ਪਹਿਲੇ ਮੈਂ ਗਈ ਸੀ ਪੰਜਾਬ ਨੈਸ਼ਨਲ ਤੇ ਪੰਜਾਬ ਨੈਸ਼ਨਲ ਵਾਲੇ ਹਾਂ ਦਸ ਪ੍ਰਸੈਂਟ। ਹਾਂ ਹਾਂ, ਤੇ ਉਨ ਉਨੇ ਸਾਡੇ ਅੱਠ ਪਰਸੈਂਟ ਦੱਸਿਆ ਸੀ। ਤੇ ਫਿਰ ਮੈਂ ਔਥੇ ਹੀ ਅ ਡਾਕੂਮੈਂਟ ਸਾਰੇ ਜਮ੍ਹਾਂ ਕੀਤੇ ਨੇ ਹੁਣ। ਪੈਨ ਵਾਸਤੇ ਵੀ ਬੇਟੇ ਦੇ ਬੋਲ ਦਿੱਤਾ ਪੈਨ ਵੀ ਆ ਜਾਏਗਾ ਬਣ ਕੇ। ਦੋ-ਚਾਰ ਦਿਨ ਤੱਕ, ਹਾਂਜੀ।
ਅੱਛਾ ਤੇ ਹੋਰ ਕੋਈ ਫ ਫੋਰਮੈਲਟੀ?
ਨਹੀ ਕੇ
ਨਹੀਂ ਸੋਚ ਰਹੀ ਸੀ ਹੁਣ ਬਾ ਅੱਛਾ ਜੀ, ਹੁਣ ਬੱਚਾ ਦੇਖੋ ਪੜ੍ਹਨਾ ਪੜ੍ਹਾਉਣਾ ਤੇ ਹੈ ਹੀ ਏ ਅੱਗੇ, ਤੁਹਾਨੂੰ ਵੀ ਪਤਾ- ਤਾਏ ਕਿ ਮਿਡਲ ਕਲਾਸ ਬੰਦਾ ਬਈ ਕਿੱਥੇ ਤੱਕ ਕਰ ਲਏਗਾ ਹੈਨਾ ਇੰਨਾ ਜਿ ਦਾ ਪੜ੍ਹਾਈਆਂ ਚ ਅੱਜ-ਕੱਲ ਪੈਸਾ ਖਰਚਾ ਹੈ, ਤੇ ਹੁਣ ਲੇਕਿਨ ਬੱਚੇ ਨੂੰ ਨਾ ਪੜ੍ਹਾਓ ਤਾਂ ਵੀ ਨੀ ਸਰਦਾ ਤੇ ਸੋਚ ਕੇ ਬਈ ਪਹਿਲੇ ਹੀ ਮੈਂ ਸੋਚਿਆ ਸੀ ਕਿ ਸਾਰਾ ਕੁਛ ਪਤਾ ਕਰਕੇ ਰੱਖਾਂ ਤਾਂ ਕਿ ਜਦ ਕਰਨਾ ਹੋਵੇ ਤਾਂ ਸਾਰੇ ਡੋਕ ਮੈੰਟ ਵਗੈਰਾ ਬਣੇ ਹੋਣ ਨਾ ਫੇਰ ਥੋੜ੍ਹੀ ਆਸਾਨੀ ਹੋ ਜਾਏਗੀ।
ਹਾਂਜੀ ਹਾਂਜੀ, ਓਹ
ਕਿ ਪਰਸਨਲ ਲੋਨ ਵਗੈਰਾ ਤੇ ਮੈਂ ਲ ਲਿੱਤੇ ਹੋਏ ਨੇ ਲੈਂਦੀ ਰਹਿੰਦੀ ਆਂ। ਥੋੜਾ ਜਾ ਸਟੱਡੀ ਲੋਨ ਦੇ ਬਾਰੇ ਪਤਾ ਨਹੀਂ ਸੀ ਮੈਨੂੰ, ਤੇ ਮੈਂ ਕਿਹਾ ਇੱਕ ਵਾਰੀ ਮੈਂ ਪਤਾ ਕਰ ਲਵਾਂ। ਤਦ ਤੁਸੀਂ ਦੱਸਿਆ ਸੀ ਮੈਨੂੰ ਧਿਆਨ ਆ ਗਿਆ, ਤੇ ਮੈਂ ਕਿਹਾ ਚਲੋ ਪੁੱਛਾਂ ਮੈਂ ਬਈ ਕੀ ਇਹਦਾ ਪੂਰਾ ਰਹਿੰਦਾ ਤੇ ਚੰਗਾ ਰਹੇਗਾ ਨਾ ਠੀਕ ਹੈ ਨਾ ਬਈ ਸਾਡੇ ਵਰਗੇ ਮਿਡਲ ਕਲਾਸ ਵਾਸਤੇ ਤੇ ਸਹੀ ਹੈ ਅਸੀਂ ਕਿੱਥੋਂ ਇੰਨਾ ਪੈਸਾ ਲੈ ਕੇ ਆਈਏ।
ਸਹੀ ਗੱਲ ਹੈ, ਅੱਜ-ਕੱਲ ਜਿਦੇ ਕੋਲ ਪੈਸਾ ਹੁੰਦਾ ਨਾ ਓਹ ਵੀ ਲੋਨ ਲੈ ਕੇ ਬੱਚੇ ਨੂੰ ਪੜਾਉਦੇ ਨੇ ਐਸ ਕਰਕੇ ਕਿ ਬੱਚੇ ਨੂੰ ਥੋੜ੍ਹਾ ਜਾ ਹੋਏ ਕਿ ਹਾਂ ਮੈਂ ਪੜ੍ਹਨਾ ਵੇ। ਐਹ ਹੁੰਦਾ ਨੀ ਤੇ ਬੱ ਬੱਚੇ ਨੂੰ ਮਾਂ-ਪਿਓ ਨੇ ਪੈਸੇ ਦਿੱਤੇ ਨੇ ਪੜ੍ਹੀਏ ਨਾ ਪੜ੍ਹੀਏ, ਹਾਂ ਬੱਚ ਚ ਫਿਰ ਪੜ੍ਹਾਈ 'ਚ ਉਨਾਂ ਧਿਆਨ ਨੀ ਦੇੰਦੇ ਕਹਿੰਦੇ ਨੇ ਕਿਹੜਾ ਸਾਨੂੰ ਚੁਕਾਣਾ ਏ। ਅਸ ਕਿਹੜਾ ਲੋਨ ਲੈ ਮਾਂ-ਪਿਓ ਨੇ, ਫਿਰ ਥੋੜ੍ਹਾ ਬੱਚੇ ਚ ਅਣਦੇਖਾ ਕਰ ਦਿੰਦੇ ਐਵੇ ਬੱਚੇ ਦੇ ਸਿਰ ਤੇ ਜਿੰਮੇਦਾਰੀ ਪੈੰਦੀ ਏ, ਹਾਂ। ਐਹ ਲੋਨ ਅਸੀਂ ਚੁਕਾਣਾ ਦੇ, ਅਸੀਂ ਮਿਹਨਤ ਕਰਕੇ ਪੜਾਂਗੇ ਐਦੇ ਵਿੱਚ ਵੀ ਬਹੁਤ ਫ਼ਰਕ ਪੈਂਦਾ ਏ।
ਅੱਛਾ ਜੀ, ਨਹੀਂ ਤੇ ਐਹ ਵੀ ਐ ਦੱਸੋ ਕਿ ਤੁਹਾਡੀ ਕੋਈ ਸੈਲਰੀ ਸਲਿੱਪ ਵਗੈਰਾ ਵੀ ਮੰਗੀ ਜਿਵੇਂ ਭਾਜੀ ਦੀ ਮੰਗੀ ਹੋਏ ਜਾਂ ਤੁਹਾਡੀ ਕੁਛ ਐਸਾ ਐਸਾ ਕੁਛ ਤੇ ਨਹੀਂ ਮੰਗਿਆ ਉਹਨਾਂ ਨੇ ਪਰੂਫ ਇਨਕਮ ਪਰੂਫ ਵਗੈਰਾ
ਨਹੀਂ -ਨਹੀਂ ਉਹ ਨਾ ਸਾਢੇ ਸੱਤ ਲੱਖ ਦੇ ਅੰਦਰ ਅਸੀਂ ਲਾਵਾਂਗੇ ਲੋਨ ਤੇ ਉਹਦੇ ਵਿੱਚ ਕੁਛ ਨਹੀਂ ਮੰਗਦੇ ਨੇ ਉਸ ਉੱਪਰ ਅਸੀਂ ਜਾਵਾਂਗੇ ਜਿਵੇਂ ਹੋ ਗਿਆ ਨੌ ਲੱਖ, ਦਸ ਲੱਖ, ਬਾਰਾਂ ਲੱਖ, ਪੰਦਰਾਂ ਲੱਖ ਫਿਰ ਉਹਦੇ ਵਿੱਚ ਤੁਹਾਨੂੰ ਉਹ ਪਰੂਫ ਮੰਗਗੇ ਕਿ ਹਾਂ ਮੈਨੂੰ ਦਿਖਾਓ ਕਿ ਕੀ ਇਨਕਮ ਹੈ ਜਾਂ ਹੋਰ ਕੁਛ ਜੋ ਉਹਨਾਂ ਦਾ ਪ੍ਰੋਸੈਸ ਹੋਏ ਤੇ ਮੈਨੂੰ ਉਹਨੇ ਲੈਣੇ ਹੀ ਨੀ ਸੀ ਤੇ ਮੈਂ ਅੱਗੇ ਦੀ ਉਹਨਾਂ ਕੋਲੋਂ ਜਾਣਕਾਰੀ ਨੀ ਲਈ ਮੈਨੂੰ ਸੱਤ ਸਾਡੇ ਸਾਤ ਦੇ ਅੰਦਰ ਹੀ ਲੈਣਾ ਸੀ ਤੇ ਮੈਨੂੰ ਉਹਦੇ ਨਾਲ ਕੁਛ ਨੀ ਉਹਨੂੰ ਡਾਕੂਮੈਂਟ
ਕਿੰਨੇ ਚ ਸੈਲਰੀ ਸਲਿਪ ਲੱਗਦੀ ਹੈ, ਇਹ ਸਭ ਨੀ ਪੁੱਛਿਆ ਤੁਸੀਂ
ਹਾਂ ਨਹੀਂ ਉਹ ਕਹਿ ਰਹੇ ਸੀ ਨਾ ਕਹਿ ਰਹੇ ਸੀ ਦਸ ਤੇ ਮਤਲਬ ਸਾਢੇ ਸੱਤ ਤੋਂ ਉੱਪਰ ਅਸੀਂ ਜਾਵਾਂਗੇ ਤਾਂ ਲੱਗੇਗੀ ਸਲਿੱਪ
ਅੱਛਾ ਸਾਢੇ ਸੱਤ ਲੱਖ ਤੋਂ ਉੱਤੇ ਅਗਰ ਤੁਸੀਂ ਲੈਂਦੇ ਹੋ ਤੇ ਸਾਡੇ ਸੱਤ ਚ' ਤੁਹਾਡੇ ਬੇਟੇ ਦਾ ਹੋ ਜਾਏਗਾ ਪੂਰਾ ਕੋਰਸ।
ਹਾਂ ਇੱਥੇ ਪਤਾ ਕੀਤਾ ਨਾ ਤੇ ਇਥੇ ਕਾਲਜ ਆਵੇ ਦੇਖ ਕੇ ਆ ਯੂਨੀਵਰਸਿਟੀ। ਉਓਥੇ ਓਦਾ ਕੋਰਸ ਸਸਤਾ ਹੋ ਓਦਾ ਛੇ ਲੱਖ ਤੇ ਸਾਡੇ ਛੇ ਲੱਖ ਤੇ ਹੋ ਜਾਵੇਗਾ। ਤੇ ਮੈਂ ਉਹ ਲੋਨ ਦੀ ਹਾਂ ਲੋਨ ਦੇ ਜੋ ਮੈਂ ਪੈਸੇ ਨੇ ਹੋਰ ਕਟਾ ਦਿੱਤੇ ਨੇ। ਹਾਂ, ਕੋਲੇਜ ਵੀ ਅੱਛਾ ਹੈ ਬੱਚੇ ਦਾ ਔਰ ਉਹ ਵੀ ਫਿਰ ਲੋਨ ਵੀ ਫਿਰ ਕੱਟ ਲੈਣਾ ਪਏਗਾ।
ਹਾਂ। ਉਹ ਚੁਕਾਨਾ ਤੇ ਦੇਖੋ ਆਪ ਨੂੰ ਹੀ ਹੈ ਵੈਸੇ ਤਾਂ ਲੋਨ ਲੈਣੇ ਚੰਗੀ ਗੱਲ ਨਹੀਂ ਹੈ। ਬਟ ਚਲੋ ਜ਼ਰੂਰਤ ਤੇ ਕੰਮ ਆ ਜਾਏ ਕਿੱਦਾਂ ਵੀ ਕੰਮ ਹੋਣਾ ਚਾਹੀਦਾ ਹੈ ਬੱਚੇ ਦੀ ਪੜ੍ਹਾਈ ਨਾ ਰੁਕ ਇਸ ਤੋਂ ਵਧੀਆ ਕਿਹੜੀ ਗੱਲ ਹੋ ਸਕਦੀ ਹੈ। ਭ ਆਪੇ ਬੱਚੇ ਅੱਗੇ ਜਾ ਕੇ ਆਪੇ ਕਮਾਏਂਗੇ ਅਤੇ ਹੈ ਹੀ ਆਪੇ ਥੋੜ੍ਹਾ- ਥੋੜ੍ਹਾ ਕਰਕੇ ਚੁਕਾਏਂਗੇ। ਨਾਲੇ ਪੜ੍ਹਾਈ ਤੇ ਨੀ ਰੁਕੇਗੀ ਐਟਲੀਸਟ ਬੱਚਾ ਕਾਬਿਲ ਨਹੀਂ। ਤੇ ਕੱਲ ਨੂੰ ਬੱਚੇ ਹੀ ਕਹਿ ਦੇਣਗੇ ਤੁਸੀਂ ਕੀ ਕੋਈ ਪੜ੍ਹਾਇਆ ਹੀ ਨਹੀਂ। ਇਥ ਨੀ ਸੋਚਾਂਗੇ ਕਿ ਘਰ ਦੇ ਹਾਲਾਤ ਕਰਕੇ ਪੜ੍ਹਾਇਆ ਨੀ ਹੈ ਬੱਚਿਆਂ ਨੂੰ।
ਹਾਂਜੀ- ਹਾਂਜੀ।
ਨਾਲੇ ਸਮਝ ਵੀ ਆਏਗਾ ਕਿ ਮਾਂ -ਪਿਓ ਕਿੰਨੇ ਪਰੇਸ਼ਾਨ ਹੋ ਕੇ ਬਈ। ਪੜ੍ਹਾਉਂਦੇ ਆ ਬੱਚਿਆਂ ਨੂੰ ਇਹ ਵੀ ਚੀਜ਼ ਉਹਨਾਂ ਨੂੰ
ਬਿਲਕੁਲ -ਬਿਲਕੁਲ -ਬਿਲਕੁਲ ਸਹੀ ਗੱਲ ਹੈ।
ਅੱਛਾ, ਦੋ ਹੀ ਬੈਂਕਾਂ ਚ' ਤੁਸੀਂ ਪਤਾ ਕੀਤਾ ਸੀ ਨਾ।
ਹਾਂਜੀ- ਹਾਂਜੀ। ਤੇ ਤੁਹਾਡਾ ਬੇਟਾ ਹਨੀ ਆ ਕੀ ਕਰ ਰਿਹਾਵੇ।
ਨਹੀਂ, ਮੇਰੇ ਬੇਟੇ ਨੇ ਤੇ ਅਜੇ ਹਾਈ ਸਕੂਲ ਹੀ ਦਿੱਤਾ ਹੈ ਮੈਂ ਉਹੀ ਕਹਿ ਰਹੀ ਨਾ। ਤੁਹਾਨੂੰ ਕਿ ਕਿ ਦੇਖੋ ਅਸੀਂ ਵੀ ਮਿਲੀਓ ਮਿਡਲ ਹਾਂਜੀ- ਹਾਂਜੀ ਮਿਡਲ ਕਲਾਸ ਤੋਂ ਹੀ ਬਿਲੋਂਗ ਕਰਦੇ ਹੈਗੇ ਹਾਂ। ਤੇ ਹੁਣ ਮੈਂ ਉਹੀ ਸੋਚ ਰਹੀ ਸੀ ਕਿ ਕਿੱਦਾਂ ਨੰਬਰ ਜਿੱਦਾਂ ਦੇ ਆਉਣਗੇ ਤੇ ਉਹਦੇ ਹਿਸਾਬ ਨਾਲ ਹੀ ਸੋਚਾਂਗੇ ਬਈ ਕੋਰਸ ਕਰਾਣਾ ਹੀ ਪਏਗਾ। ਫਿਰ ਬਈ ਇਹਨਾਂ ਤੇ ਅੱਜ ਕੱਲ ਨਹੀਂ ਹੈ ਪੈਸਾ ਖੋਲ੍ਹ ਕਿ ਬੱਚਿਆਂ ਨੂੰ ਇੰਨੇ -ਇੰਨ ਵ ਮਹਿੰਗੇ- ਮਹਿੰਗੇ ਕਿਉਂਕਿ ਘੱਟ ਤੋਂ ਘੱਟ ਵੀ ਕੋਰਸ ਜਿਹੜਾ ਵੀ ਤੁਸੀਂ ਕਰਾਓ। ਪੰਜ -ਛੇ ਲੱਖ ਤੋਂ ਤਾਂ ਵੈਸੇ ਕੋਈ ਵੀ ਘੱਟ ਹੁੰਦਾ ਹੀ ਨਹੀਂ ਹੈ।
ਨਾ- ਨਾ ਜੀ। ਉਥੇ ਮੇਰਾ ਬੇਟਾ ਇੱਥੇ ਹੀ ਲੋਕਲ ਕਰ ਰਿਹਾ ਵ ਤਾਂ ਇੰਨੇ ਕਾਟ ਵਿੱਚ ਅਸੀਂ ਲੋਕ ਨਿਪਟ ਰਿਹਾ। ਅਦਰਵਾਈਜ਼ ਉਹ ਬਾਹਰ ਕਰਦਾ ਨਾ ਦੂਜੇ ਸ਼ਹਿਰ ਚ' ਜਾ ਕੇ ਫਿਰ ਤੇ ਤੁਸੀਂ ਸਮਝ ਲਓ ਬਾਰਾਂ ਪੰਦਰਾਂ ਲੱਖ ਤੋਂ ਘੱਟ ਉਹਦਾ ਖਰਚਾ ਨਹੀਂ ਸੀ ਫਿਰ ਲੋਨ ਮੈਨੂੰ ਨਾ ਮਿਲ ਕਿਉਂਕਿ ਉਹ ਸ ਚਾਹੀਦੀ ਲੋਨ ਦੇ ਮੈਨੂਰ ਚ ਦਿਨੀ ਸੀ ਉਹ ਤੇ ਰਬ ਦੀ ਮੇਹਰੇਹਿੰਦੇ ਸੀ ਕੋਾਲਜ ਸਹੀ ਮਿਲ ਗਿਆ ਉਹਨੂੰ। ਅਤੇ ਮੇਰਾ ਘੱਟ ਪੈਸਿਆਂ ਵਿੱਚ ਕੰਮ ਹੋ ਗਿਆ ਵਵੇ।
ਨਹੀਂ ਠੀਕ ਹੈ ਨਾ ਚਲੋ ਕੰਮ ਬਣਨਾ ਚਾਹੀਦਾ। ਕਿੱਧਰੋਂ ਵੀ ਬੰਨੇ ਚਲੋ ਰੱਬ ਬਣਉਂਦਾ ਹੀ ਹੈ ਕਿਵੇਂ ਨਾ ਕਿਵੇਂ।
ਹਾਂਜੀ- ਹਾਂਜੀ -ਹਾਂਜੀ ਉਹ ਤਾਂ ਆਈਏ।
ਅੱਛੀ ਚੀਜ਼ ਨਹੀਂ ਹੈ ਲੇਕਿਨ ਚਲੋ ਮੈਂ ਕਹਿੰਦੀ ਬਹੁਤਾ ਦੇ ਕੰਮ ਨਿਬੇੜਦਾ ਹਨਾ। ਤੁਹਾਡਾ ਕੰਮ ਚੱਲ ਗਿਆ। ਬਹੁਤ ਵੱਡੀ ਗੱਲ ਹੈ ਬਈ ਅੱਜ ਕੱਲ ਦੀ ਦੁਨੀਆਂ ਚ' ਦਿੰਦਾ ਵੀ ਕੌਣ। ਲੋਨ ਹੀ ਇੱਕ ਸਾਰਾ ਹੁੰਦਾ ਬੰਦਾ ਚਲੋ, ਘੱਟ ਤੋਂ ਘੱਟ ਕਿਸੇ ਦੇ ਅੱਗੇ ਹੱਥ ਤੇ ਨੀ ਟੱਟਨੇ ਪੈਂਦੇ।
ਹਾਂ, ਉਹ ਤੇ ਹੈ ਹੀ ਨਹੀਂ ਤੇ ਕਿਸੇ ਕੱਲੋਂ ਮੰਗੋ ਤੇ ਸਥ ਮਨਾ ਕਰਦੇ ਕਿ ਇੰਟਰਸਟ ਜ਼ਰੂਰ ਲੱਗਦਾ ਲੇਕਿਨ ਸਾਡਾ ਕੰਮ ਉਸ ਵੇਲੇ ਹੋ। ਜਾਂਦਾ ਹੋਵੇ। ਬੱਚਾ ਸਾਡਾ ਪੜ੍ਹ -ਲਿਖ ਜਾਏਗਾ, ਕਮਾਏਗਾ ਅਤੇ ਉਹ ਤਾਂ ਚੁਕਾਈ ਦਾਂਗੇ।
ਆਪਣੀ ਅਯਾਸ਼ੀਆਂ ਵਾਸਤੇ, ਆਪਣੇ ਕਿਸੇ ਓਦਾਂ ਖ਼ਰਚੇ ਵਾਸਤੇ ਲੋਨ ਲੈਣਾ ਦੇਖੋ। ਅ ਬੇਕਾਰ ਦੀ ਚੀਜ਼ ਹੈ ਤੇ ਪੜ੍ਹਾਈ ਵਾਸਤੇ ਲੈ ਰਹੇ ਹੋ ਨਾ। ਬੱਚੇ ਦਾ ਇੱਕ ਭਵਿਸ਼ ਬਣ ਜਾਏਗਾ।
ਹਾਂ -ਹਾਂ।
ਉਹੀ ਹੈਗਾ ਹੈ, ਚਲੋ ਵਧੀਆ ਹੈ, ਹੋ ਗਿਆ ਤੁਹਾਡਾ ਬਹੁਤ ਅੱਛਾ ਹੈ, ਸੁਣ ਕੇ ਅੱਛਾ ਲੱਗਿਆ, ਮੈਂ ਵੀ ਹੁਣ ਦੇਖਾਂਗੀ। ਚੰਗਾ ਫਿਰ ਹੈਨਾ, ਗੱਲ ਕਰਦੇ ਹਾਂ ਫਿਰ ਚਲੋ ਜੀ ਓਕੇ ਜੀ, ਸਤਿ ਸ਼੍ਰੀ ਅਕਾਲ